ਹਾਂਜੀ ਜੀ
ਸਾਸ਼ਰੀ ਕਾਲ ਜੀ। ਕੀ ਹਾਲ ਚਾਲ।
ਵਧੀਆ ਵਧੀਆ ਤੁਸੀਂ ਦੱਸੋ। ਹੋਰ
ਸਬ ਵਧੀਆ ਜੀ ਬਸ ਸੋਣ ਦੀ ਤਿਆਰੀ ਕਰ ਰੇ ਸੀ। ਮੈਂ ਕਿਆ ਚੱਲ ਮੋਰਨਿੰਗ ਉੱਠ ਕੇ ਮੋਰਿੰਗ ਉੱਠਾਂਗੇ ਨਾ ਸਵੇਰੇ ਤੋਂ ਵਾਕ- ਜਾਵਾਂਗੇ। ਚੋਰੀਆਂ ਤੇ ਰੋਜ਼ ਹੋਂਦੀਆਂ ਤੇ। ਹਾਂ ਕੱਲ੍ਹ ਤੋ ਰੂਟੀਨ ਬਣਾਈ ਐ ਉੱਠਣ ਦੀ ਨਾ ਸਵੇਰੇ।
ਹੂੰ ਹੂੰ ਚਲੋ ਵਧੀਆ ਮੇਰੀ ਤੇ ਬਣ ਈ ਨੀ ਪਾ ਰੀ। ਸਵੇਰੇ ਰਾਤੀ ਲੇਟ ਸੋਈਦਾ। ਸਵੇਰੇ ਉੱਠਿਆ ਨੀ ਜਾਂਦਾ। ਜਦੋਂ ਸਵੇਰੇ ਕੰਮ ਹੁੰਦਾ। ਫੇਰ ਵੀ ਨਾ ਏਨੀ ਜਲਦੀ ਤਾ ਉਠਿਆ ਨੀ ਜਾਂਦਾ। ਵੈਸੇ ਤੇ ਮੈਂ ਛੇ ਸਾਢੇ ਛੇ ਉਠ ਜਾਂਨੀ ਆਂ।
ਅੱਛਾ ਅੱਛਾ
ਤੇ ਬਿਟੀਆਂ ਦੀ ਸ਼ਿਫਟ ਹੁੰਦੀ ਏ ਓ ਕਈ ਵਾਰੀ ਚੇਂਜ ਹੋ ਜਾਂਦੀ ਏ। ਕਦੇ ਤਿੰਨ ਵਜੇ ਚਾਰ ਵਜੇ ਕਦੇ ਵੀ ਉੱਠਣਾ ਪੈਂਦਾ।
ਅੱਛਾ ਅੱਛਾ ਅੱਛਾ।
ਹੂੰ।
ਹੂੰ ਮੋਰਨਿੰਗ ਵੋਕ ਨਾ ਬੜੀ ਜ਼ਰੂਰੀ ਐ। ਏਨਾਂ ਸਵੇਰੇ ਉਸ- ਸਾਰਾ ਦਿਨ ਕਿਤੇੇ ਜਾਇਆ ਨੀ ਨਿਕਲਿਆ ਨੀ ਜਾਂਦਾ ਘਰ ਓ ਤੋਂ। ਤੇ ਆਈ ਹੈਗਾ ਚਲੋ ਸਵੇਰੇ -ਸਵੇਰੇ ਉਠ ਕੇ- ਬੰਦਾ ਥੋੜਾ ਨਿਕਲ ਜਾਂਦਾ ਬ‌ਈ ਘੰਟਾ ਸੈਰ ਕਰ ਆਂਦਾ। ਵਰਕਆਊਟ ਓ ਜਾਂਦਾ ਥੋੜਾ ਜਾ ਨਾ।
ਹਾਂਜੀ ਹਾਂਜੀ
ਹੂੰ।
ਪਰ ਓਈ ਐ ਨਾ ਹੁਣ ਰੂਟੀਨ ਬਣੇ ਤੇ ਅਸੀਂ ਵੀ ਜਾਈਏ, ਥੋੜਾ ਪ੍ਰੋਫਿਟ ਚੁੱਕੀਏ ਮੋਰਨਿੰਗ ਵਾਕ ਦਾ। ਕੇਂਦੇ ਨੇ- ਬੜਾ ਈ ਫੈਦਾ ਹੁੰਦਾ ਐ ਵੇਟ ਵੀ ਲੋਸ ਹੋ ਜਾਂਦਾ ਐ। ਥੋੜਾ ਖਾਣਾ ਪਚ ਜਾਂਦਾ।
ਓ ਤੇ ਹੈ ਈ ਐ ਸਹੀ ਗੱਲ ਐ ਵੇਟ ਤੇ ਲੋਸ ਹੋ ਈ ਜਾਂਦਾ। ਚਲੋ ਓ ਵੀ ਤਾਂ ਲੋਸ਼ ਹੋਏਗਾ ਕੀ- ਅਗਰ ਤੁਸੀਂ ਡੇਲੀ ਜਾਓਗੇ। ਡੇਲੀ ਰੂਟੀਨ ਬਣ ਜਾਏ ਨਾ ਹਾਂ ਕੰਟਨਿਊ ਅਸੀਂ ਜਾਣਾ ਸ਼ੁਰੂ - ਕਰੀਏ ਤੇ ਫੇਰ ਈ ਐ ਹੁੰਦਾ। ਨਹੀਂ ਤੇ ਇੱਕ ਦਿਨ ਜਾਓ ਇੱਕ ਦਿਨ ਛੋੜ ਦੋ ਏਸ ਰ੍ਹਾਂ- ਕਭੀ ਨੀ ਹੋਏਗਾ ਕਿ ਵੇਟ ਲੋਸ ਹੋਏਗਾ।
ਓਦਾ ਫੈਦਾ ਨੀ ਹੁੰਦਾ ਕੰਟੀਨਿਊ ਜਾਣ ਦਾ ਪ੍ਰੋਪ-
ਹਾਂਜੀ- ਹਾਂਜੀ ਹਾਂਜੀ- ਹਾਂਜੀ। ਵੈਸੇ ਵੀ ਸਵੇਰੇ ਸਵੇਰੇ ਚਲੇ ਜਾਣਾ। ਸਾਢੇ ਪੰਜ ਛੇ ਵਜੇ ਏਨਾ ਅੱਛਾ ਲੱਗਦਾ ਕੇ ਪਾਰਕ 'ਚ ਆ ਕੇ। ਓਵੀ ਚਿੜੀਆਂ ਦਾ ਮਤਲਬ- ਚੈਂ ਚੈਂ ਕਰਨਾ ਬਿਲਕੁਲ ਸ਼ਾਂਤੀ ਹੁੰਦੀ ਐ ਨਾ। ਬਿਲਕੁਲ ਸ਼ਾਂ- ਹੁੰਦੀ ਐ। ਬੜਾ ਪੀਸਫੁਲ ਜਿਆ ਨੇਚਰ ਹੁੰਦਾ ਸਵੇਰੇ -ਸਵੇਰੇ। ਤੇ ਬੜਾ-
ਹੂੰ। ਏਹੀ ਐ ਨਾ ਹੁਣ ਅਸੀਂ ਲੋਕ ਤੇ ਲੇਟ ਉੱਠਣੇ ਆਂ। ਨਾ ਸਾਨੂੰ ਚਿੜੀਆਂ ਦੀ ਆਵਾਜ਼ ਆਵੇ ਨਾ ਕੋਈ-
ਪੈਲੇ ਤੇ ਓ ਮੁਰਗਾ ਬਾਂਗ ਦਿੰਦਾ ਸੀ ਤੇ ਲੋਕੀ ਉੱਠ ਜਾਂਦੇ ਸਨ ਹੈਂ।
ਹਾਂ ਓ ਹੁਣ ਓ ਗਿਆ ਟਾਈਮ ਸਾਡੇ ਮੰਮੀ ਦੇ- ਟਾਈਮ ਦੇ ਟਾਈਮ ਦਾ ਹੈਗਾ ਸੀ ਉਹਨੂੰ ਖ਼ਤਮ ਹੋ ਗਿਆ ਟਾਈਮ ਵਾਲਾ
ਉਹੀ ਤੇ ਕਹਿ ਰਹੀ ਹੁਣ ਤੇ ਫੋਨਾਂਦੇ ਨੇ।
ਹਾਂਜੀ ਹਾਂਜੀ, ਸਹੀ ਗੱਲ ਐ। ਹਂ।
ਕਪੜਾ ਤੋਂ ਪਾਨ ਨੀ ਦੇਂਦਾ। ਹੁਣ ਉਹਨਾਂ ਦਾ ਅਲਾਰਮ ਵਜਦਾ ਬਸ। ਹਂ।
ਜਾਂਦਾ ਜਿਵੇਂ ਅਲਾਰਮ ਲਾ ਕੇ ਸੋ ਨਾ ਰਾਤੀ ਕਿ ਹਾਂ ਨਈਂ ਸਵੇਰੇ ਅਸੀਂ ਇਨੇ ਵਿੱਚ ਉੱਠਾਂਗੇ। ਤੇ ਕਈ ਵਾਰੀ ਲਾਰਮ ਹੀ ਲੱਗੇਗਾ ਵਜ ਰਹਿੰਦਾ ਵੀ ਆਪ ਸੁੱਤੇ ਰਹਿੰਦੇ ਅਲਾਰਮ ਵੱਧ ਵੱਜ ਕੇ ਥੱਕ-ਥੱਕ ਸੋ ਜਾਂਦਾ ਉਹ ਵੀ
ਸਹੀ ਗੱਲ ਐ।
ਖਿਆ ਜਾਂਦਾ। ਹਂ। ਨਈਂ ਮੋਰਨਿੰਗ ਵੋਕ ਤੇ ਕਰਨੀ ਚਾਈਦੀ ਐ, ਵੈਸੇ ਨਾ ਬੜੇ ਬੈਨੀਫਿਟਸ ਹੈਗੇ ਮੋਰਨਿੰਗ ਵੋਕ ਤੇ ਕਰਨ ਦੇ ਨਾ।
ਜੀ, ਇੱਕ ਅਲਾਰਮ-ਵਾਰਮ ਮੈਂ ਬਸ ਬਾਬਾ ਜੀ ਨੂੰ ਕਹਿ ਕੇ ਸੁਣੀ ਬਾਬਾ ਜੀ ਇਹਨੇ ਵਜੇ ਉਠਾ ਦੇਣਾ। ਉਹ ਸਵੇਰੇ ਓਨੇ ਵਜੇ ਉਠ ਜਾਣੀ ਆ।
ਅੱਛਾ ਅੱਛਾ, ਹਾਂ ਇਹ ਵੀ ਗੱਲ ਸਹੀ ਐ, ਬਾਬਾ ਜੀ ਨੂੰ ਉਠਾ ਹੀ ਦੇਣਾ ਹੋਵੇ ਨਾ ਅਰਦਾਸ ਕਰਕੇ ਸੋਵੋ। ਆਪਣੇ ਆਪ ਤੇ ਆਪਣੇ ਆਪ ਬਾਬਾ ਜੀ ਉਠਾ ਦਿੰਦੇ ਨੇ।
ਲਾਰਮ, ਬੱਚੇ ਲਾਂਦੇ ਰਹਿੰਦੇ ਨੇ ਅਲਾਰਮ ਲੂਰਮ ਆਪਣਾ ਉਹ ਉਹਨਾਂ ਦੇ ਉਹਨਾਂ ਨੂੰ ਚੋਰ ਪਾਏ ਵ ਕੇ ਉਠਾਈਦਾ ਜਾਂ ਤੇ ਇਹਨਾਂ ਨੂੰ ਬੰਨ ਕਰੋ ਜਾਂ ਉੱਠ ਜਾਓ।
ਹਾਂ, ਸਹੀ ਗੱਲ। ਦੇਖੋ ਅਸੀਂ ਕਿਤੇ ਜਾਣਾ ਹੁੰਦਾ ਨਾ ਅਸੀਂ ਜਿਵੇਂ ਸਵੇਰੇ ਅ ਸਪੋਸ ਕਰੋ ਅਸੀਂ ਕਿਤੇ ਸਟੇਸ਼ਨ ਤੇ ਜਾਣਾ ਨਾ ਉਦੋਂ ਸਾਡੀ ਨੀਂਦ ਆਪਣੇ ਆਪ ਦੇਖੋ ਕੁਦਰਤੀ ਖੁੱਲ ਜਾਂਦੀ ਉਸ ਟਾਈਮ ਦੀ ਹਨਾਂ ਤੇ ਅਸੀਂ ਉਸ ਸਰ੍ਹਾਂ ਅ ਰੋਜ਼ ਅਸੀਂ ਕਹਿ ਕੇ ਸੁਣਦੇ ਸੋਣਾ ਸੋਣਾ ਉਦੋਂ ਨੀਂਦ ਨੀ ਖੁੱਲਦੀ ਸਾਡੀ।
ਨੀਂਦ ਨ੍ਹੀਂ ਖੁੱਲਦੀ ਸਹੀ ਗੱਲ ਐ।
ਰੋਜ਼ ਈ ਸੋਚੋ ਸਵੇਰੇ ਸਟੇਸ਼ਨ ਜਾਣਾ ਐ ਸੋਜੋ।
ਆਪਣੇ ਆਪ ਖੁੱਲ ਜਾਂਦੀ ਏ, ਉਹ ਘੁੰਮਣ ਦੇ ਨਾਲ। ਫਿਰ ਤੇ ਵੈਸੇ ਹੀ ਖੁੱਲ ਜਾਂਦੀ ਏ।
ਹਾਂ ਉਹ ਤੇ ਨੀਂਦ ਹੀ ਨੀ ਪੈਂਦੀ ਵੈਸੇ ਨਾ ਨੀਂਦ ਨੀ ਆਂਦੀ ਇਨੀ ਐਕਸਾਈਟਮੈਂਟ ਹੁੰਦੀ ਐ। ਜਾਣਾ ਜਾਣਾ ਜਾਣਾ ਜਾਣਾ।
ਐਕਸਾਈਟਮੈਂਟ ਵੀ ਹੁੰਦੀ ਐ, ਫਿਰ ਟਿਕਟਾਂ ਵਗੈਰਾ ਬੁੱਕ ਹੁੰਦੀਆਂ ਨੇ ਫੇਰ ਉਹਦਾ ਵੀ ਡਰ ਰਹਿੰਦਾ।
ਹਾਂ ਹਾਂ ਇਹ ਤਾਂ ਤੇਲ ਨਾ ਨਿਕਲ ਜਾਏ ਹਾਂ।
ਤੇ ਬੱਸ ਨਾ ਨਿਕਲ ਜਾਏ। ਕਿੰਨਾ ਘੰਟ ਪਹਿਲੇ ਹੀ ਪਹੁੰਚੇ ਘੰਟਾ ਕੋ ਅਸੀਂ ਤੇ ਘੰਟਾ ਕੋ ਪਹਿਲੇ ਪਹੁੰਚ ਜਾਣੇ ਆਂ। ਥੋੜਾ ਉੱਥੇ ਜਾ ਕੇ ਵੇਟ ਕਰ ਲਈਏ, ਕਿਉਂਕਿ ਉਹੀ ਨਾ ਫਿਰ ਭਾਜੋ ਭੱਜ ਨਾਲ ਫੇਰ ਤੇ ਦਿੱਕਤ ਈ ਏ ਨਾ ਫੇਰ ਉਹ ਕਰੋ। ਉਥੇ ਉੱਥੇ ਟਾਈਮ ਨਾ ਪਹੁੰਚ ਪਾਓ ਗੱਡੀ ਨਿਕਲ ਜਾਏ।
ਹਾਂਜੀ ਹਾਂਜੀ, ਹਨਾਂ ਕੋਈ ਰੂਟੀਨ ਬਣ ਜੇ ਤੇ ਅੀ ਗੱਲ ਐ ਬੰਦਾ ਸਵੇਰੇ-ਸਵੇਰੇ ਉੱਠ ਜਾਂਦਾ ਤੇ ਆਪਣੇ ਸਾਰੇ ਕੰਮ ਵੀ ਜਲਦੀ ਹੋ ਜਾਂਦੇ ਜਿੰਨੀ ਜਲਦੀ ਉਠ ਸਾਰੇ ਕੰਮ ਹੋ ਜਾਂਦੇ ਨੇ।
ਸਹੀ ਗੱਲ ਏ।
ਜਿੰਨੀ ਲੇਟ ਉੱਠ ਦਿਆ ਉਨੇ ਸਾਰੇ ਕੰਮ ਡੀਲੇ ਹੁੰਦੇ ਜਾਂਦੇ ਨੇ।
ਕੰਮ ਡਿਲੇ ਹੁੰ
ਨਾ ਸਾਰੇ ਕੰੰਮ ਡਿਲੇ ਹੋ ਜਾਂਦੇ ਨੇ।
ਕੇ ਰੋਟੀਨ ਬਣਾ ਲੋ ਨਾ ਅਗਰ ਦਸ ਦਿਨ ਵੀ ਤੁਸੀਂ ਲਗਗੇ ਚਲੇ ਗਏ। ਤੇ ਤੁਹਾਡੀ ਰੂਟੀਨ ਬਣ ਜਾਏਗੀ, ਫੇਰ ਤੁਹਾਡੇ ਕੰਮ ਸਾਰੇ ਸਾਰੇ ਪ੍ਰੋਪਰ ਓਨ ਦੀ ਸਪੋਰਟ ਮਤਲਬ ਟਾਈਮ ਟੂ ਟਾਈਮ ਹੋਣਗੇ।
ਉਹ ਤੇ ਚਲੋ ਠੀਕ ਐ ਬਾਕੀ ਆਪਣੇ ਸਰੀਰ ਨੂੰ ਵੀ ਲੈ ਕੇ ਜਿਵੇਂ ਮਤਲਬ ਕੋ
ਕੋਈ ਨਾ ਆ ਕੇ ਨਾ ਵੋਕ ਤੇ ਚਲੇ ਜਾਵਾਂਗੇ ਨਾ, ਦੇਖ ਕੇ ਆ ਕੇ ਫਰੈਸ਼ ਹੋ ਜਾਗੇ। ਫਿਰ ਆ ਕੇ ਟਾਈਮ ਕੰਮ ਵੀ ਅੱਛੇ ਤਰੀਕੇ ਨਾਲ ਕਰ ਪਾਵਾਂਗੇ, ਉਵੇ ਤਾਂ ਸਾਰਾ ਦਿਨ ਡਿਗੁ, ਡਿਗੁ ਕਰਦੇ ਰਹਿੰਦੇ ਨੇ।
ਹਾਂਜੀ ਹਾਂਜੀ ਹਾਂਜੀ ਹੁਣ ਜਿਵੇਂ ਸਟਾਰਟਿੰਗ ਦੇ ਵਿੱਚ ਜਿਵੇਂ ਜਾਓ ਨਾ ਸੈਰ ਕਰਨ ਜਾਓ ਤੇ ਆ ਕੇ ਘਰ ਨਾ ਬੜੀ ਥਕਾਵਟ ਜੀ ਹੋ ਜਾਂਦੀ ਐ। ਤੇ ਫਿਰ ਇੱਕਦਮ ਸ਼ੁਰੂ ਕਰਦੇ ਆ ਨਾ ਅਸੀਂ ਕੁੱਛ ਕੰਮ ਕਰਨਾ ਤੇ ਘਰ ਆਗੇ ਥਕਾਵਟ ਹੋਣੀ ਸ਼ੁਰੂ ਹੋ ਜਾਂਦੀ ਐ ਤੇ ਜਦੋਂ ਅਸੀਂ ਔਨੂੰ ਰੂਟੀਨ ਦੇ ਵਿੱਚ ਮਤਲਬ ਡੇਲੀ ਅਸੀਂ ਜਾਣਾ ਸ਼ੁਰੂ ਕਰਦੀਏ ਤੇ ਉਹ ਫਿਰ ਅਪਣੇ ਆਪ ਲੈਵਲ
ਓਈ ਤੇ ਕੈ ਰੀ ਆ ਤਾਂ ਲਗਾਤਾਰ ਜਾਓ ਨਾ, ਤੇ ਫਿਰ ਪ੍ਰੋਪਰ ਓਕੇ ਹੋ ਜਾਂਦੈ ਰਿਪੋਟ। ਹੈਬਿਟ ਬਣ ਜਾਂਦੀ ਏ ਸਰੀਰ ਨੂੰ।
ਸੇਮ ਹੈਬੀਟ ਬਾਣ ਜਾਂਦੀ ਐ, ਸਹੀ ਐ ਫਿਰ ਤੇ। ਪਤੈ ਕੀ ਏ ਅੱਜ-ਕੱਲ੍ਹ ਬੀ ਪੀ ਦੀ ਪ੍ਰੋਬਲਮ, ਸ਼ੂਗਰ ਦੀ ਪ੍ਰੋਬਲਮ ਫਿਰ ਹਾਲ ਐ ਸੈਰ ਵਗੈਰਾ ਕਰੋ ਤੁਸੀਂ। ਹਾਂ, ਥਾਇਰਡ ਬੜਾ ਜਾਦਾ ਹਰ ਕਿਸੇ ਨੂੰ ਹੋ ਰਿਐ ਥਾਇਰੋਡ ਨਾ, ਛੋਟੇ ਤੋਂ ਛੋਟੇ ਬੱਚ ਚੇ ਨੂੰ ਵੀ ਥਾਇਰਡ ਹੋਣਾ ਸ਼ੁਰੂ ਹੋ ਗਿਆ ਵਾ, ਕਿਸੇ ਨੂੰ ਮੋਟੇ ਹੋਣ ਵਾਲਾ ਕਿਸੇ ਨੂੰ ਪਤਲੇ ਹੋਣ ਵਾਲਾ। ਥਾਈਰੈਡ ਐ। ਔਰ ਕੋਈ ਵੀ ਚੰਗਾ ਨੀ ਹੈ ਨਾ ਪਤਲਾ ਵਾਲਾ ਪਤਲਾ ਹੋਈ ਜਾ ਰਿਹਾ ਮੋਟਾ ਮੋਟਾ ਹੋਈ ਜਾ ਰਿਹਾ ਵਾ।
ਹੈ ਤੇ ਦੋਨੋ ਈ ਨੁਕਸਾਨ ਵਾਲੇ ਨੇ।
ਹਾਂਜੀ ਹਾਂਜੀ, ਔਈ ਨਾ ਹੂੰ। ਦੇਖੋ ਅਗਰ ਬੱਚੇ ਨੂੰ ਵੀ ਹੋ ਜਾਂਦਾ, ਅੱਜ-ਕੱਲ੍ਹ ਬੱਚੇ ਨ ਸ਼ੂਗਰ ਵਗੈਰਾ ਵੀ ਹੋਣੀ ਸ਼ੁਰੂ ਹੋ ਜਾਂਦੀ ਐ। ਸ਼ੂਗਰ ਵਾਲੇ ਪੇਸ਼ੈਂਟ ਤਾਨੂੰ ਪਤਾ ਹੀ ਐ ਓਦੇ ਸਰੀਰ ਚ ਵੈਸੇ ਜਾਨ ਨੀ ਰੈੰਦੀ। ਤਾ ਬੱਚਾ ਪੜ੍ਹਾਈ ਕਿੱਥੋਂ ਕਰੇਗਾ, ਦੇਖੋ ਨਾ ਅੱਜ-ਕੱਲ੍ਹ ਬੱਚਿਆਂ ਨੂੰ ਵੀ ਸ਼ੂਗਰ ਹੋਣ ਲੱਗ ਪੀ ਐ। ਐਨਰਜੀ ਲੈਵਲ ਸਾਰਾ ਡਿੱਗ ਜਾਂਦਾ ਓਨਾਂ ਦਾ। ਪੜ੍ਹਨ ਨੂੰ ਉਨਾਂ ਦੇ ਮਨ ਨੀ ਕਰਦਾ। ਕਿਉਂਕਿ ਸਾਡੇ ਇੱਕ ਲੋਜ ਵਿੱਚ ਹੋਇਆ ਕਿਸੇ ਨੂੰ ਐਸ ਤਰ੍ਹਾਂ ਹੀ ਮਤਲਬ ਬੱਚਾ ਹੀ ਸੀ ਓਨੂੰ ਸ਼ੂਗਰ ਹੋ ਗਈ ਐ, ਤੇ ਪੜ੍ਹਾਈ ਦੇ ਵਿੱਚ ਮਨ ਵੀ ਨੀ ਲੱਗਦਾ ਓਦਾ ਬਿਲਕੁਲ ਵੀ, ਕਿਉਂਕਿ ਤਾਨੂੰ ਪਤਾ ਜਦੋਂ ਸੁ਼ ਸ਼ੂਗਰ ਇੱਕਦਮ ਵੱਧ ਜਾਏ ਜਾਂ ਘੱਟ ਜਾਏ ਨਾ
ਦੋਨੋਂ ਈ ਨੁਕਸਾਨ ਨੇ ਵਧੀ ਵੀ ਤੇ ਘਟੀ ਵੀ ਹਾਂਜੀ ਘਟੀ ਵੀ ਚੰਗੀ ਨੀ ਹੈਗੀ।
ਹਾਂ, ਏ ਨਾ
ਔਰ ਠੀਕ ਏ। ਨੁਕਸਾਨ ਬੱਚਿਆਂ ਨੂੰ ਦੱਸੋ ਸ਼ੂਗਰ ਹੋਰੀ ਏ ਹੋਰ ਕੀ ਕਰਨਗੇ ਦੱਸੋ। ਪੂਰੀ ਲਾਈਫ ਪਈ ਆ ਓਨਾਂ ਦੀ, ਸਾਰੀ ਉਮਰ ਵਾਸਤੇ ਸਾਰਾ ਕੁੱਛ ਛੁੱਟ ਗਿਆ ਜਿਵੇਂ ਹਨਾ।
ਹਾਂਜੀ ਹਾਂਜੀ, ਓਹੀ ਨਾ ਬਸ ਏ ਸਰੀਰ ਨੂੰ ਫਿਟ ਰੱਖੋ ਮੈਂ ਕੈੰਣੀ ਆਂ। ਅਪਣਾ ਪ੍ਰੋਪਰ ਉੱਠੋ, ਸਵੇ ਰਾਤੀ ਜਲਦੀ ਸੋਵੋ, ਸਵੇਰੇ ਜਲਦੀ ਉੱਠ ਕੇ ਜਾਓ।। ਮੋਰਨਿੰਗ ਵੋਕ ਕਰੋ ਜਾ ਕੇ। ਵੋਕ ਕਰਦੇ ਕਰਦੇ ਅਗਰ ਗੁਰਦੁਆਰੇ ਸਾਹਿਬ ਜਾਣਾ, ਗੁਰਦੁਆਰੇ ਬੰਦਾ ਚਲਾ ਜਾਂਦਾ ਵੋਕ ਕਰਦੇ ਕਰ ਦੇ ਹਾਂ ਔਈ ਨਾ। ਜਿੰਨਾ ਬਿਮਾਰੀਆਂ ਤੋਂ ਦੂਰ ਹੋਗੇ ਉਨਾ ਚੰਗਾ ਏ, ਸਰੀਰ ਅ ਤੇ ਸਭ ਕੁਛ ਐ ਨਈ ਤਾਂ ਕੁਛ ਵੀ ਨੀ ਐ। ਹੂੰ।
ਔਈ ਤੇ ਚੱਕਰ ਏ ਬੱਚਿਆਂ ਨੂੰ। ਨਿੱਕੇ-ਨਿੱਕੇ ਬੱਚਿਆਂ ਨੂੰ ਐਹੋ ਜਿਆ ਬਿਮਾਰੀਆਂ ਲੱਗ ਜਾਣਗੀਆਂ ਅੱਗੋ ਕੀ ਕਰਨਗੇ।
ਹਾਂਜੀ ਹਾਂਜੀ, ਏਹ ਨਾ ਏ ਬੜੀ ਕੋਮਨ ਹੋ ਚੁੱਕੀਐ, ਐਵੇ ਨਾ ਥਾਇਰਡ ਔਰ ਸ਼ੂਗਰ ਏਨੀ ਕੋਮਨ ਹੋ ਚੁੱਕੀ ਐ ਕਿ ਜੰਮਦੇ ਬੱਚੇ ਨੂੰ ਏ ਚੀਜ਼ ਹੋਰੀ ਐ।
ਹਾਂ, ਦੱਸੋ।
ਚਾ ਵੀ ਏ, ਕੁੱਝ ਮਤਲਬ ਹੋ ਰੇਨਾ। ਓਹੀ ਨਾ ਸਾਡਾ ਲਾਈਫ ਸਟਾਈਲ ਚੇਂਜ ਐ ਨਾ ਲਾਈਫ ਸਟਾਈਲ ਕਰਕੇ ਹੋ ਰਿਐ ਸਭ ਕੁਛ। ਅੱਜ-ਕੱਲ੍ਹ ਘਰ-ਘਰ ਵਿੱਚ ਦਵਾਈਆਂ ਹੈਗੀਐ, ਕੋਈ ਘਰ ਬੱਚਿਆ ਨੀ ਹੋਇਆ।
ਮੈਂ ਤੇ ਕੈ ਰੀ ਬੀਮਾਰੀ, ਕੋਈ ਵੀ ਨੀ ਚੰਗੀ।
ਹਾਂਜੀ-ਹਾਂਜੀ, ਏਹ ਨਾ
ਕਿਸੇ ਦੇ ਘਰ ਵਾੜ ਨਾ ਜਾਏ ਬਸ।
ਹਾਂ, ਦਵਾਈਆਂ ਖਾਈ ਜਾਓ ਤੇ ਸਰੀਰ ਚੱਲ ਰ‌ਏ ਸਭ ਦੇ, ਛੋਟੇ ਵੱਡ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਦਵਾਈਆਂ ਖਾ ਰੇ ਨੇ ਅੱਜ-ਕੱਲ੍ਹ।
ਹਾਂ।
ਕੋਈ ਬੱਚਾ ਨੀ, ਕੋਈ ਬੁੱਢਾ ਨੀ, ਕੋਈ ਜਵਾਨ ਐਸਾ ਨੀ, ਕੋਈ ਦਵਾਈ ਨਾ ਖਾਂਦਾ ਹੋਵੇ। ਹਰ ਹਰ ਕਿਸੇ ਨੂੰ ਕੁਈ ਨਾ ਕੁਛ ਹੋ ਲੱਗਾ ਹੋਇਆ, ਕਿਸੇ ਨੂੰ ਕੁਛ ਕਿਸੇ ਨੂੰ ਕੁਛ, ਕਿਸੇ ਨੂੰ ਕੁਛ ਲੱਗਾ ਐ, ਸਾਰੀ ਟੈਸ਼ਨ ਆਂ। ਟੈਸ਼ਨ ਕਰਕੇ ਸਟ੍ਰੈੱਸ ਲੈਂਦੇ ਬੱਚੇ ਪੜ੍ਹਾਈ ਦਾ ਸਟ੍ਰੈੱਸ ਲੈਂਦੇ ਆ। ਅੱਜ-ਕੱਲ੍ਹ ਫੋਨਾਂ ਦੇ ਬੜੇ ਸਟ੍ਰੈੱਸ ਹੈਗੇ ਨੇ। ਫੋਨ ਹੈਗਾ ਤੇ ਸਭ ਕੁੱਛ ਐੇ, ਨਹੀ ਤੇ ਰੋਟੀ ਵੀ ਨੀ ਮੰਨਗਦੀ ਬੱਚ
ਰੋਟੀ ਨ੍ਹੀਂ ਖਾਂਦੇ, ਸਹੀ ਗੱਲ।
ਹਾਂ।
ਇਹ ਵੀ ਤੇ ਚੱਕਰ ਈ ਨਾ ਇਹਨਾਂ ਬੱਚਿਆਂ ਦਾ, ਇਹ ਵੀ ਇਹੀ ਦਿੱਕਤ ਏ, ਇੱਕ ਆਪਣੇ ਸਰੀਰ ਦਾ ਧਿਆਨ ਰੱਖਣਾ ਨੀ, ਨਾ ਕੋਈ ਵੋਕ ਕਰਨੀ ਨਾ ਕੁ ਟਾਈਮ ਨਾਲ ਸੌਣਾ ਨਾ ਕੁਛ, ਇੱਕ ਰੋਟੀਨ ਨੀ ਨਾ ਬਣਾਉਂਦੇ ਹੈਗੇ।
ਕਿਉਂਕਿ ਸਾਡੇ ਵੱਡਿਆਂ ਦਾ ਰੂਟੀਨ ਖਰਾਬ ਹੋਇਆ ਨਾ, ਵੱਡਿਆਂ ਦਾ ਰੂਟੀਨ ਠੀਕ ਹੋਜੇਗਾ ਤੇ ਬਚ ਬਚਾ ਖੁਦ ਬੇ ਖੁਦ ਸੋਏਗਾ, ਵੱਡੇ ਰੂਟੀਨ ਖਰਾਬ ਹੋਇਆ ਤਾਂ ਵੱਡੇ ਲੇਟ, ਬਾਰਾ-ਬਾਰਾ ਇਕ ਤੁਸੀ ਸੋ ਰਹੇ ਬੱਚਾ ਕਿਥੋਂ ਸੋਏਗਾ, ਬੱਚੇ ਦੀ ਸੱਤ-ਅੱਠ ਘੰਟੇ ਦੀ ਨੀਂਦ ਪੂਰੀ ਹੋਣੀ ਚਾਹੀਦੀ ਆ, ਅੱਠ ਘੰਟੇ ਪ੍ਰੋਪਰ ਨੀਂਦ ਪੂਰੀ ਹੋਣੀ ਚਾਈਦੀ ਏ।
ਬੱਚਿਆਂ ਨੂੰ ਕ‌ਈ ਡਿਸਟ੍ਰਬ ਨੀ ਹੋਣੀ ਚਾਈਦੀ, ਫਿਰ ਇਨਸਾਨ ਦੀ ਅੱਠ ਘੰਟੇ ਦੀ ਨੀਂਦ
ਹਾਂ। ਤੇ ਹੁਣ ਦੇਖੋ ਬੱਚਾ ਇੱਕ ਵਜੇ ਸੋਏਗਾ, ਸਵੇਰੇ ਉਹਨੇ ਪੰਜ ਸਾਢੇ ਪੰਜ ਉਠ ਜਾਏਗਾ, ਛੇ ਵਜੇ, ਛੇ ਸਾਢੇ ਛੇ ਵੇ ਵੈਨ ਆ ਜਾਂਦੀ ਸਕੂਲ ਦੀ, ਉਹ ਫੇਰ ਚਲਾ ਜਾਏਗਾ ਸਕੂਲ। ਅਜ, ਸਕੂਲ ਜਾ ਕੇ ਬੱਚੇ ਕਈ ਵਾਰੀ ਸੁਣਨ ਨੂੰ ਆਉਂਦਾ, ਕਿ ਬੱਚਾ ਸੁੱਤਾ ਹੋਇਆ ਆਂਦਾ ਤੁਹਾਡਾ ਕਲਾਸ ਨੀ
ਨੀਂਦਰ ਈ 'ਚ ਰਹੇਗਾ ਹੋਰ ਕੀ ਜਿੰਨਾ ਮਰਜੀ ਨੁਆ-ਧੁਆ ਕੇ ਭੇਜ ਦਿਓ, ਉਹਨੂੰ ਨੀਂਦਰ ਈ ਆਏਗੀ
ਜਾਂਦੀਆ ਨੇ ਨਾ ਪੇਰੈਂਟਸ ਨੂੰ ਈ ਚਾਹੀਦਾ, ਕਿ ਬੱਚਿਆਂ ਨੂੰ ਕਿਸ ਤਰ੍ਹਾਂ ਮੰਨਬ ਕਿਸ ਤਰ੍ਹਾਂ ਬਣਾਨਾ, ਕਿਸ ਤਰ੍ਹਾਂ ਨਹੀਂ ਬਣਾਣਾ ਹੁਣ ਅਗਰ ਉਹਨਾਂ ਦੇ ਰੂਟੀਨ ਬਣਾਂਣਾ, ਉਹਨਾਂ ਦੇ ਹਰ ਚੀਜ਼ ਦਾ ਧਿਆਨ ਪੇਰੈਂਟਸ ਈ ਕਰ ਸਕਦੇ ਨੇ, ਹਨਾ।
ਸਕਦੇ ਨੇ, ਅੱਜ-ਕੱਲ੍ਹ ਤੁਹਾਨੂੰ ਪਤਾ ਐ ਟਾਈਮ ਕਿੱਥੇ ਜਾ ਰਿਹਾ, ਅੱਜ-ਕੱਲ੍ਹ ਦੇ ਬੱਚੇ ਨਹੀਂ ਸੁਣਦੇ ਪੇਰੈਂਟਸ ਅਸੀ ਵੀ ਨਹੀਂ ਸੁਣਦੇ।
ਆਪਣੀ ਮਰਜ਼ੀਆਂ ਕਰਦੇ ਨੇ, ਕਾਰਟੂਨ ਦੇਖਣੇ ਦੋ ਵੀ, ਫੋਨ ਯੂਜ ਕਰਨੇ ਦੋ ਵੀ, ਜੇਹ ਕਰਨੇ ਦੋ ਉਹ ਕਰਨੇ, ਛੋਟੇ ਬੱਚੇ ਵੀ ਨੀ ਸੁਣਦੇ ਵੱਡਿਆਂ ਦਾ ਵੀ ਕੀ, ਵੱਡਿਆਂ ਨੂੰ ਕੀ ਕਹਿਣਾ, ਹਨਾ।
ਹਾਂਜੀ-ਹਾਂਜੀ, ਹਾਂਜੀ ਤੇ ਨਾ।
ਕਲ੍ਹ ਦਾ ਮਾਹੌਲ ਬੜਾ ਹੀ ਖ਼ਰਾਬ ਹੋ ਚੁੱਕਿਆ।
ਹਮ, ਇੱਕ ਉਹੀ ਨਾ ਇੱਕ ਸਾਡਾ ਟਾਈਮ ਹੈਗਾ ਸੀ। ਕਿ ਅਸੀਂ ਖੇਡਦੇ ਹੁੰਦੇ ਸੀ ਬਾਰ ਗਲੀਆਂ ਦੇ ਵਿੱਚ ਅੱਜ ਸਾਨੂੰ ਪਤਾ ਈ ਨਹੀ ਸੀ ਫੋਨ ਹੁੰਦਾ ਕੀ ਐ, ਅੱਜ-ਕੱਲ੍ਹ ਬੱਚੇ ਨੂੰ ਪਤਾ ਈ ਨਹੀਂ ਕਿ ਬਾਹਰ ਖੇਲਣਾ ਵੀ ਕੁੱਛ ਹੁੰਦਾ ਵਾ।
ਹਾਂ ਉਹਨਾਂ ਨੂੰ ਐਵੇਂ ਮੰਨੋਗੇ ਮੇਰੀ ਬੇਟੀਆਂ ਨੂੰ ਉਹਨੂੰ ਨੀ ਪਤਾ ਕਿ ਜੰਪਿੰਗ ਕਿਹਨੂੰ ਕਹਿੰਦੇ ਜਿਵੇਂ ਰੱਸੀ ਕੁਦਣਾ ਨਾ। ਉਹਨੂੰ ਨੀ ਪਤਾ ਕਿਵੇਂ ਕੁੱਦਦੇ ਨੇ।
ਹਾਂ ਉਹੀ ਨਾ ਪਹਲੇ ਕਿੰਨੀਆਂ ਖੇਲ ਰਹੇ ਹੁੰਦੇ ਸੀ ਗਲੀਆਂ ਦੇ ਵਿੱਚ ਪਤਾ ਨੀ ਕਿਹੜੀ ਕਿਹੜੀ ਗੇਮਾਂ ਸੀ ਉਹ ਸਟੈਪੂ ਉਚਨੀਚ ਦਾ ਪਾਪੜਾ ਯਹ ਵੋ ਪਤਾ ਨਹੀਂ ਕਿਹੜੀ ਕਿਹੜੀ ਗੇਮਾਂ ਸੀ ਬੱਚੇ ਨੂੰ ਪਤਾ ਹੀ ਨਹੀਂ।
ਹਾਂ
ਹੁਣ ਵੀ ਬੱਚੇ ਨੂੰ ਕੁਛ ਪਤਾ ਹੀ ਨਹੀਂ।
ਹੂੰ ਉਹ ਕੋ ਕਲਾਚੀ ਪੱਕੀ ਜਿਵੇਂ ਰਾਤ ਆਈ ਉਹ ਕਿਵੇਂ ਖੇਲਦੇ ਸੀ ਸਾਰੇ ਕਿੰਨਾ ਮਜ਼ਾ ਆਉਂਦਾ ਸੀਗਾ।
ਅੱਜ ਕੱਲ੍ਹ ਬੱਚਿਆਂ ਨੂੰ ਬਿਲਕੁਲ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਹੈ। ਕਿ ਬਾਹਰ ਕੋਈ ਚੀਜ਼ਾਂ ਹੁੰਦੀਆਂ ਵੀ। ਫੋਨ ਉਹਨਾਂ ਦਾ ਬਸ ਹੈ ਫੋਨ ਟੀ ਵੀ ਸਭ ਕੁਛ ਹੈ ਉਹਨਾਂ ਦੇ
ਹਾਂ ਨਾ ਕੋਈ ਉਹਨਾਂ ਨੇ ਆਪਣਾ ਰੋਟੀਨ ਬਣਾਣੀ ਹੈ ਨਾ ਵੋਕ ਤੇ ਜਾਣਾ ਨਾ ਕੁਛ ਰਾਤੀ ਲੇਟ ਸੋਣਾ ਸਵੇਰੇ ਲੇਟ ਉੱਠਣਾ ਫਿਰ ਕੀ ਰੋਟੀਨ ਬਣੇਗੀ।
ਹਮ, ਰੂਟੀਨ ਬਸ ਉਹੀ ਨਾ, ਵੱਡੇ ਰੂਟੀਨ ਸਹੀ ਕਰ ਦੇਣ ਛੋਟੇ ਬੱਚੇ ਬੱਚੇ ਆਪਣੇ ਆਪ ਰੂਟੀਨ ਸਹੀ ਹੋ ਜਾਏਗਾ, ਵੱਡੇ ਬਸ ਕਰਨ ਬਸ ਨਾ ਆਪਣੀ ਆਪਣੇ ਆਪ ਨੂੰ ਸਹੀ ਫਿਟ ਰੱਖਣਾ, ਤੇ ਮਤਲਬ ਆਪਣੇ ਆਪ ਟਾਈਮ ਸਿਰ ਸੋਵੋ, ਟਾਈਮ ਸਿਰ ਹਰ ਕੰਮ ਕਰੋ।
ਹਮ
ਹੋਰ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਮੈਨੂੰ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।